ਹੈਲੋ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਬਸ ਵਧੀਆ ਜੀ, ਤੁਸੀਂ ਸੁਣਾਓ ਜੀ?
ਵਧੀਆ ਜੀ ਵਧੀਆ, ਕਿੱਦਾਂ ਉੱਠ ਗਏ? ਹੋਰ ਨਾਸ਼ਤਾ ਪਾਣੀ ਕਰ ਲਿਆ?
ਕਰ ਲਿਆ ਜੀ, ਕਰ ਲਿਆ, ਤੁਸੀਂ ਤੇ ਤੁਸੀਂ ਕਰ ਲਿਆ ਜੀ।
ਹਾਂਜੀ ਕਰ ਲਿਆ ਤੁਸੀਂ ਕੀ ਖਾਧਾ
ਆਪਾਂ ਦਾਲ ਨਾਲ ਰੋਟੀ ਖਾਧੀ ਆ ਜੀ ਸਾਦੀ ਰੋਟੀ
ਆਪਾਂ ਦਾਲ ਵਾਲੀ ਪਰੌਠੀ ਖਾਧੀ ਏ। ਤੁਹਾਨੂੰ ਨੀ ਦਾਲ ਵਾਲੀ ਪਰੌਂਠੀ ਚੰਗੀ ਲੱਗਦੀ, ਹੈਲੋ
ਆਪਾਂ ਕਦੀ ਕਦੀ ਖਾਂਦੇ ਹਾਂ ਦਾਲ ਵਾਲੀ
ਅੱਛਾ,
ਹਾਂਜੀ,
ਹੋਰ,
ਬਸ ਵਧੀਆ ਜੀ
ਹੁਣ ਕੀ ਕਰਨਾ ਦੁਪਹਿਰੇ ਕੀ ਖਾਣਾ
ਦੁਪਹਿਰੇ ਦੇਖੋ ਮੰਮਾ ਕਹਿੰਦੇ ਆ ਉਹ ਬਣਿਆ ਪਿਆ ਭਰਤਾ ਬਣਿਆ ਪਿਆ ਪਾਪਾ ਤੇ ਉਹ ਮੈਂ ਖਾ ਲੈਣਾ, ਤੇਰੇ ਲਈ ਦੇਖ ਲੈਦੇ
ਤੇ ਉਹ ਖਾ ਲੈਂਦੇ ਉਹ ਟਿੰਡੇ ਤੋਰੀ ਯਾ
ਨਹੀਂ ਨਹੀਂ ਜੀ ਮੈਂ ਨਹੀਂ ਇਹ ਖਾਂਦਾ ਟਿੰਡੇ ਦੇ ਤੋੜੀਆਂ ਮੈਂ ਨਹੀ ਖਾਂਦਾ।
ਨਹੀਂ ਖਾਂਦੇ ਭਿੰਡੀਆਂ
ਭਿੰਡੀਆਂ ਖਾ ਲੈਂਦੇ ਆ ਟਿੰਡੇ ਤੋੌਰਿਆਂ ਨਾਲ ਸਾਰਾ ਬਾਕੀ ਜੇੜੀ ਮਰਜ਼ੀ ਸਬਜ਼ੀ ਖਵਾ ਦੋ।
ਹੂ, ਹੋਰ ਕਿਹੜੀ ਕਿਹੜੀ ਸਬਜ਼ੀ ਨਹੀਂ ਪਸੰਦ
ਆਟਿੰਡੇ, ਤੋਰੀਆਂ, ਕੱਦੂ, ਕਰੇਲੇ
ਅੱਛਾ
ਹਾਂਜੀ ਇਹ ਚੀਜ਼ਾਂ ਨਹੀਂ ਪਸੰਦ ਬਾਕੀ ਜਿਹੜੀ ਮਰਜ਼ੀ ਸਬਜ਼ੀ ਖਵਾ ਦੋ।
ਤੇ ਕਠਲ ਵਗੈਰਾ
ਨਹੀਂ ਨਹੀਂ ਉਹ ਵੀ ਨੀ ਪਸਦ।
ਉਹ ਵੀ ਨੀ ਪਸੰਦ, ਅੱਛਾ ਫੇਵਰੇਟ ਸਬਜ਼ੀ ਕਿਹੜੀ ਹੈ।
ਫੇਵਰੇਟ ਸਬਜੀ ਹੈ, ਭਿੰਡੀ।
ਅੱਛਾ ਜੀ ਕੱਟ ਕੇ ਕੇ ਪਰਵੀ
ਕੱਟ ਕੇ ਕੱਟ ਕੇ, ਅਹਾ ਮੰਮਾ ਬਹੁ, ਅੱਛਾ ਜੀ, ਮੰਮਾ ਬਹੁਤ ਵਧੀਆ ਬਣਾਉਦੇ ਆ ਜੀ। ਹਾਂਜੀ ਜੀ ਤੁਸੀਂ ਸੁਣਾਓ ਜੀ
ਵਧੀਆ ਜੀ ਤੁਸੀਂ ਕੁਛ ਨੀ ਬਣਾਉਂਦੇ ਤੁਹਾਨੂੰ ਕੁਛ ਨੀ ਬਣਾਉਣਾ ਆਉਂਦਾ।
ਨਹੀਂ ਜੀ ਮੈਨੂੰ ਬਣਾਉਣਾ ਆਉਂਦਾ ਜੀ। ਆਪਾਂ ਦੀ ਸਭ ਕੁਝ ਬਣਾ ਲਈ ਦਾ ਜੀ
ਕੀ ਕੀ ਜਿਵੇਂ ਹੈਂ
ਬਣਾ ਲਈ ਦੀ ਜੀ ਬਟਰ ਚਿਕਨ ਜੀ, ਬਟਰ ਚਿਕਨ
ਅੱਛਾ ਖੂਆਓ ਫੇਰ ਕਿਸ ਦਿਨ ਬਣਾਓ
ਹਾਂਜੀ ਜੀ ਬਿਲਕੁਲ ਖਵਾਵਾਂਗੇ ਜੀ ਤੁਹਾਨੂੰ
ਹਮ ਅਸੀਂ ਵੀ ਤੁਹਾਡਾ ਬਣਿਆ ਖਾਈਏ ਬਟਰ ਚਿਕਨ
ਠੀਕ ਹੈ ਜੀ ਠੀਕ ਹੈ ਜੀ ਤੁਸੀਂ ਦੱਸੋ ਜੀ ਤੁਹਾਨੂੰ ਕੀ ਬਣਾਉਣ ਚ ਪਸੰਦ ਆਉਂਦਾ ਸਭ ਤੋਂ ਵਧੀਆ
ਹਹ ਮੈਨੂੰ ਤਾਂ ਸਾਰਾ ਕੁੱਝ ਹੀ ਬਣਾਉਣਾ ਪੈਂਦਾ ਹੈ। ਹਾਂ ਮੈਂ ਹੀ ਬਣਾਉਣੀ ਹਾਂ ਸਬਜ਼ੀ
ਅੱਛਾ ਜੀ ਸਭ ਤੋਂ ਫੇਵਰੇਟ ਸਬਜ਼ੀ ਕਿੜੀ ਹੈ ਜੀ ਤਾਡੀ
ਮੇਰੀ ਵੀ ਤੇ ਮੇਰੇ ਬੱਚਿਆਂ ਦੀ ਵੀ ਪਾਲਕ ਪਨੀਰ
ਅੱਛਾ ਜੀ, ਪਾਲਕ ਪਨੀਰ ਅਹੈ ਕੇੜੀ। ਹਾਂਜੀ ਮੈਨੂੰ ਵੀ ਐਹੀ ਐ, ਮੈਂ ਕਿਆ ਮੈਂ ਇੱਥੇ ਘਰੇ ਜਾਣਾ ਨਹੀਂ ਖਾਂਣਾ, ਜੇ ਮੈਂ ਹੋਟਲ ਆਯਾ ਮੈਂ ਪਾਲਕ ਤੇ ਪਨੀਰ ਉੱਥੇ ਖਾਣੈ ਖਾਣਾ ਹੁੰਦੈ ਕਦੇ ਕਦੀ।
ਹਾਂ, ਪਤਾ ਕੀ ਔ ਪੋਸ਼ਟਿਕ ਬੋਤ ਹੁੰਦਾ ਐ।
ਹਾਂਜੀ ਹਾਂਜੀ।
ਨਿਗਾਂ ਲਈ ਵੀ। ਚੰਗੈ, ਓਦਾਂ ਵੀ ਹੈਲਥ ਵਾਸਤੇ ਚੰਗੀ ਹੁੰਦੀ ਪਾਲਕ। ਪਾਲਕ ਵੈਸੇ ਮੈਨੂੰ ਸਵਾਦ ਲੱਗਦੀ ਐ, ਦਾਲ-ਪਾਲਕ ਵੀ ਮੈਨੂੰ ਬੋਤ ਸਵਾਦ ਲੱਗਦੀ ਐ।
ਅੱਛਾ ਜੀ।
ਜਿਵੇਂ ਮੇਥੀ ਆਲੂ ਬਣਾਈ ਦੇ ਓਦਾਂ ਪਾਲਕ ਆਲੂ ਵੀ ਬਣਾ ਲਏ ਦੇ
ਅੱਛਾ ਜੀ।
ਹੂੰ ਹੂੰ।
ਤੁਸੀਂ ਦੱਸੋਗੇ, ਤੁਸੀਂ ਕਿੱਦਾਂ ਬਣਾਂਣੇ ਔ ਪਾਲਕ ਪਨੀਰ‌।
ਪਾਲਕ ਪਨੀਰ ਪਾਲਕ ਮੈਂ ਦਹੀਂ ਪੱਤੇ ਲੈ ਕੇ ਨਾ ਪਾਲਕ ਦੇ। ਡੰਡੀਆਂ ਜੀਆਂ ਮੋਟੀਆਂ ਮੋਟੀਆਂ ਲਾਅ ਕੇ ਮੈਂ ਤਾਂ ਖੁੱਲੇ ਪੈਣ ਚ ਜਾਂ ਕੜਾਹੀ ਚ ਹੀ ਰੱਖ ਲੈਂਣੀ ਮੈਂ ਕੁੱਕਰ ਚ ਸੀਟੀਆਂ ਸੂਟੀਆਂ ਨੀ ਵਜਾਂਦੀ। ਫੇਰ ਉਹਦਾ ਨਾ ਗ੍ਰੀਨ ਕਲਰ ਜਿਹੜਾ ਨਾ ਓਹ ਅ ਖ਼ਰਾਬ ਹੋ ਜਾਂਦੈ, ਜੇ ਕੁੱਕਰ ਚ ਸੀਟੀਆਂ ਹੋ ਜਾਵ ਐਦਾਂ ਈ ਦੋ ਚਾਰ ਬੋਇਲ ਦੇ ਦਿੰਣੀ ਆਂ, ਉਬਲਦੇ ਪਾਣੀ ਚ ਪੱਤਿਆਂ ਨੂੰ, ਥੋੜ੍ਹਾ ਨਮਕ ਤੇ ਚੀਨੀ ਪਾ ਕੇ ਚੀਨੀ ਪਾਣ ਨਾਲ ਨਾ ਕਲਰ ਨੀ ਖ਼ਰਾਬ ਹੁੰਦਾ‌।
ਅੱਛਾ ਜੀ।
ਗ੍ਰੀਨ ਹੀ ਰਹਿੰਦਾ ਕਲਰ। ਤੇ ਨਾਲੇ ਥੋੜੀ ਕੌੜੀ ਨੀ ਬੰਣਦੀ ਮਿਠਾਸ ਬੰਣਦੀ ਐ, ਪਾਲਕ ਫੇਰ। ਤੇ ਬੋਇਲ ਕਰਕੇ ਵਿ ਵਿੱਚੇ ਅਦਰਕ ਲਸਣ ਵੀ ਬੋਇਲ ਕਰ ਲੈਂਣੀਆਂ ਹਰੀਆਂ ਮਿਰਚਾਂ ਵੀ। ਤੇ ਫੇਰ ਉਹਨੂੰ ਪਾਣੀ ਹਿਸਾਬ ਦਾ ਈ ਪਾਂਣੀ ਆਂ। ਫੇਰ ਔਨਾ ਕਿ ਵੀ ਜਿੰਨਾ ਆਪਾਂ ਮਿਕ ਮਿਕਸੀ ਚ ਪਾ ਦੀਏ, ਠੰਡਾ ਹੋਣ ਤੇ ਫੇਰ ਉਹਨੂੰ ਮੈਂ ਮਿਕਸੀ ਚ ਕਰ ਲੈਂਣੀ ਆਂ। ਮਿਕਸਚਰ ਜਿਆ ਬਣਾ ਲੈਣ ਨੀ ਆ ਥੋੜਾ ਬੌਤਾ ਪਤਲਾ ਨੀ ਕਰਦੀ। ਦਰੜ। ਘਰ ਵਧੀਆ, ਤੇ ਫਿਰ ਪਿਆਜ ਟਮਾਟਰ ਮਿਕਸੀ ਜ ਕਰਕੇ ਉਹਦਾ ਤੜਕਾ ਲਗਾ ਦੇਨੀ ਆ।
ਅੱਛਾ ਜੀ।
ਤੇ ਫੇਰ ਲਾਸਟ ਤੇ ਜਦੋਂ ਉਬਾਲੇ ਖਾਂਦੀ ਆ ਪਾਲਕ ਫਿਰ ਪਨੀਰ ਪਾ ਦੇਦਾ।
ਠੀਕ ਹੈ ਜੀ।
ਟੇਸਟ, ਕੀ ਬਣਦਾ ਪਾਲਕ ਪਨੀਰ,
ਅੱਛਾ, ਜੀ ਉਹ ਤਾਂ ਚਲੇ ਪਠੂਰੇ ਪਸੰਦ ਈ ਛੋਲੇ ਨਾਲ
ਨਹੀਂ ਮੈਨੂੰ ਨੀ ਬਹੁਤੇ ਪਸੰਦ, ਨਾ, ਨਾ ਬਾਜ਼ਾਰੀ ਤੇ ਨਾ ਘਰਦੇ ਸਾਨੂੰ ਬਹੁਤੇ ਨੀ ਪਸੰਦ। ਖਾ ਕੇ ਹੈਵੀ ਜਿਹਾ ਹੋ ਜਾਂਦਾ ਹੈ।
ਅੱਛਾ ਜੀ ਤੁਸੀਂ ਮਹੀਨੇ ਦੇ ਇੱਕ ਵਾਰੀ ਬਣਾਉਦੇ ਹੋ ਨਾ।
ਨਾ ਜੀ ਨਾ, ਸਾਲ ਚ ਇੱਕ ਦੋ ਵਾਰੀ। ਮਹੀਨੇ ਚ ਇੱਕ ਵਾਰੀ ਨੀ ਸਾਲ ਚ ਇਕ ਵਾਰੀ ਅਸੀਂ ਨੀ ਬਣਾਉਂਦੇ ਨਾ ਅਸੀਂ ਬਜ਼ਾਰੀ ਖਾਂਦੇ ਹਾਂ।
ਠੀਕ ਹੈ ਜੀ।
ਹ ਆਹ ਤੰਦੂਰੀ ਨਾਨ ਭਾਵੇਂ ਕਦੀ ਕਦੇ ਕਦੀ ਲੈ ਆਈ ਏ ਬਜ਼ਾਰੋਂ ਦੂਜੇ ਭਟੂਰੇ ਵਗੈਰਾ ਨੀ ਕਦੀ ਬਹੁਤ ਘੱਟ
ਅੱਛਾ ਜੀ।
ਹੂੰ
ਜੀ ਅੰਬ ਖਾਂਦੇ ਆ ਜੀ ਅੰਬ ਅੱਛਾ ਜੀ ਸੀਜਨਾਂ ਚ ਮਜ਼ਾ ਆਣਾ ਸੀਜਨ ਜਾਂਦਾ ਮਜ਼ਾ ਬੜਾ ਵਧੀਆ
ਹਮ ਅੰਬ ਬੜੇ ਅੰਬ ਵੈਸੇ ਸਾਰਿਆਂ ਨੂੰ ਵੀ ਸਵਾਦ ਪ ਲੱਗਦੇ ਆ ਮੈਨੂੰ ਲੱਗਦਾ।
ਹਾਂਜੀ ਜੀ।
ਹੂੰ
ਮੇਰੇ ਪਾਪਾ ਨੂੰ ਇਹ ਹੈ ਕਿ ਮੈ ਮੈਂਗੋ ਸ਼ੇਕ ਬੜਾ ਉਹਨਾਂ ਨੂੰ ਪਸੰਦ ਲੱਗਦਾ ਜੀ।
ਹੂੰ
ਹੋਰ ਤੁਸੀਂ ਸੁਣਾਓ ਜੀ।
ਹੋਰ ਤੁਹਾਡਾ ਫੇਵਰੇਟ ਫੂਡ ਕੀ ਐ।
ਮੇਰਾ ਫੇਵਰੇਟ ਫੂਡ ਹੈਗਾ ਜੀ ਚਿਕਨ ਬਿਰਿਆਨੀ ਮੇਰੇ ਮੰਮਾ ਬਣਾਉਦੇ ਆ ਬੜੇ ਸ਼ੌਕ ਨਾਲ ਮੇਰੇ ਮੰਮਾ ਵੀ ਮੇਰੇ ਤਾਈ
ਹੂੰ, ਕੀ ਹੈਲੋ
ਹੈਲੋ
ਹਾਂਜੀ ਹਾਂਜੀ
ਹਾਂਜੀ ਮੈਂ ਕਿਹਾ ਮੇਰੇ ਮੰਮਾ ਬਣਾਉਂਦੇ ਆ ਜੀ ਚਿਕਨ ਬਰਿਆਨੀ ਉਹ ਬੜੇ ਸਵਾਦ ਬਣਾਉਦੇ। ਸਾਧੂ ਮਜਾ ਵੀ ਬੜਾ ਹੁੰਦਾ ਹਾਂਜੀ ਉਹ ਆਪਾਂ ਇਹ ਬਰਿਆਨੀ ਤਾਂ ਆਪਾਂ ਬਾਹਰੋਂ ਮੰਗਵਾਉਂਦੇ ਨ ਹਾਂ ਯ ਬਰਿਆਨੀ ਤਾਂ ਖਾਣੀ ਆਪਾਂ ਘਰੋਂ ਘਰ ਦੀ ਹੈ। ਨਾ ਮੇਰੇ ਮੰਮਾ ਨੂੰ ਪਸੰਦ ਲੱਗਦਾ। ਦੀ ਨਾ ਆਪਾਂ ਮੰਗ, ਮੰਗਵਾ ਕੇ ਖਾਂਦੇ ਹਾਂ।
ਆਪਣੇ ਮੰਮਾ ਨੂੰ ਕਹਿਣਾ ਮੈਨੂੰ ਰੈਸਪੀ ਦੱਸਣਗੇ ਮੈਂ ਕੀ ਘਰ ਬਣਾਵਾਂਗੀ ਚਿਕਨ ਨ ਬਿਆਨੀ
ਠੀਕ ਹੈ ਜੀ।
ਹਾਂ।
ਹਾਂਜੀ ਘਰੇ ਬਣਾਉਣਾ ਘਰ ਦੀ ਵਧੀਆ ਰਹਿੰਦੀ ਆ ਬਾਹਰ ਦਾ ਮੈਨੂੰ ਮਜ਼ਾ ਹੀ ਨਹੀਂ ਆਉਂਦਾ ਹੈਗਾ।
ਹਮ, ਮੈਂ ਬਣਾਉਣੀ ਹੈ। ਮੈਨੂੰ ਲੱਗਦਾ ਉਹ ਚ ਵੀ ਨਾ ਚਿਕਨ ਮੈਰੀਨੇਟ ਕਰਕੇ ਰੱਖਣਾ ਹੁੰਦਾ ਹੈ।
ਅੱਛਾ ਜੀ ਹਾਂਜੀ ਉਹ ਮਾਮ ੳਹਨਾਂ ਦੇ ਪਸੰਦ ਆਪਾਂ ਬਾਹਰੋਂ ਇਨਾ ਮੰਗਵਾ ਕੇ ਖਾਂਦੇ ਹੀ ਨੀ ਹੈਗੇ ਮੰਮਾ ਨੂੰ ਓਦਾਂ ਵੀ ਚਿਕਨ ਵੀ ਹੋਵੇ ਮੰਮਾ ਨੂੰ ਉਹ ਵੀ ਹੈ ਬਾਹਰੋਂ ਨੀ ਮੰਗਵਾ ਕੇ ਲੈ ਆਓ ਘਰੇ ਬਣਾ ਕੇ ਖਾਂਦੇ ਆ ਤੇ ਉਹ ਜ਼ਿਆਦਾ ਵਧੀਆ ਲੱਗਦਾ ਮੇਰੇ ਪਾਪਾ ਨੂੰ ਵੀ ਵੀ
ਹੂੰ ਨਹੀਂ ਬਣਾਣੀ ਹੈ ਚਿਕਨ ਬਿਰਿਆਨੀ
ਅੱਛਾ ਜੀ ਹੋਰ ਤੁਹਾਡੇ ਬੇਟੇ ਨੂੰ ਕੀ ਪਸੰਦ ਹੈਗਾ ਜੀ ਖਾਣ ਚ
ਬੇਟੇ ਨੂੰ ਵੀ ਬਰਿਆਨੀ ਵੀ ਪਸੰਦ ਹੈ ਪਰ ਉਹ ਉਹਦਾ ਤਮਾਸ਼ਾ ਹੀ ਹੈ ਕਦੀ ਚਿਕਨ ਛੱਡ ਤਾਂ ਮੈਂ ਕਦੀ ਖਾਣ ਲੱਗ ਜਾਂਦਾ ਹੈ ਕਦੀ ਐੱਗ ਛੱਡ ਤੇ ਹੈ ਕਦੀ ਖਾਣ ਲੱਗ ਜਾਂਦਾ ਉਹਦਾ ਪਤਾ ਨੀ ਲੱਗਦਾ ਕਦੋਂ ਛੱਡ ਦਿੰਦਾ ਕਦੋਂ ਖਾਣ ਲੱਗ ਜਾਂਦਾ
ਅੱਛਾ ਜੀ ਏਦਾਂ ਕਿਉਂ
ਪਤਾ ਨੀ ਉਹ ਕੋਈ ਧਾਰਮਿਕ ਰੀਲ ਦੇਖ ਲੈਂਦਾ ਧਾਰਮਿਕ ਕਥਾ ਸੁਣ ਲੈਂਦਾ ਫਿਰ ਛੱਡ ਦਿੰਦਾ ਹੈ ਫੇਰ ਥੋੜੇ ਦਿਨਾਂ ਬਾਅਦ ਉਹ ਭੂਤ ਉਤਰ ਜਾਂਦਾ ਹੈ
ਅੱਛਾ ਜੀ ਠੀਕ ਹੈ ਜੀ ਹੋਰ ਤੁਹਾਡੀ ਪੀੜੀ ਨੂੰ ਕੀ ਕੀ ਪਸੰਦ ਹੈ ਖਾਣ ਫੇਵਰੇਟ ਫੂਡ
ਉਹਨੂੰ ਵੈਸੇ ਹੈਲਦੀ ਫੂਡ ਹੀ ਪਸੰਦ ਹੈ ਉਹ ਬਾਜ਼ਾਰ ਦਾ ਕੁ ਕੁਛ ਵੀ ਨੀ ਖਾ ਕੇ ਰਾਜੀ ਉਹ ਤੇ ਮੈਗੀ ਵੀ ਨੀ ਖਾਂਦਾ।
ਅੱਛਾ ਬੇਟੀ ਤਾਂ ਖਾਂਦੀ ਹੋਣੀ,
ਉਹ ਤੇ ਖਾਂਦੀ ਉਹ ਵੀ ਮੈਗੀ ਮੂਗੀ ਖਾਂਦੀ ਉਹ ਵੀ ਕਦੀ ਕਦਾਈ ਉਹ ਵੀ ਹੁਣ ਬਾਜ਼ਾਰ ਦਾ ਨੀ ਖਾਂਦੀ ਉਹਨੇ ਵੀ
ਕਢਾਤਾ ਹੈ ਚਲੋ ਵਧੀਆ ਵਧੀਆ ਜੀ ਇਹਨੂੰ ਵੀ ਉਹੀ ਆ ਪੋਹਾ ਓਡਜ਼ ੜਸ ਦੋ ਉਹ ਸਹੀ ਰਹਿੰ
ਹਾਂ ਇਹੀ ਚੀਜ਼ਾਂ ਖਾਂਦੇ ਆ ਹੂੰ,
ਅੰਡੇ ਖਾ ਲੈਂਦੇ ਐ ਜੀ ਬੇਟੀ
ਹਾਂ ਅੰਡੇ ਖਾ ਲੈਂਦੀ ਐ।
ਚਲੋ ਜੀ ਇੰਨਾ ਦਾ ਸ਼ੁਕਰ ਹੈ ਕਿ ਖਾ ਤਾਂ ਲੈਂਦੀ।
ਹੂੰ, ਉਹ ਵੀ ਜਿੰਮ ਵਾਲਿਆਂ ਨੇ ਸਮਝਾਇਆ ਸੀ ਤਾਂ ਸ਼ੁਰੂ ਕੀਤੇ ਆ।
ਵਧੀਆ ਜੀ,
ਹੂੰ ਉਹਨਾਂ ਨੇ ਕਿਹਾ ਸੀ ਵੀ ਇਹ ਖਾਣੇ ਹੀ ਪੈਣੇ ਹੈ ਹਾਂ ਨਹੀਂ ਤਾਂ ਬਹੁਤ ਨੁਕਸਾਨ ਹੈ।
ਹਾਂਜੀ,
ਹਾਂ ਬੇਟੇ ਨੂੰ ਵੀ ਸਮਝਾਈਦਾ ਉਹਨੂੰ ਸਮਝ ਹੀ ਨੀ ਆਦੀ ਵੀ ਜ਼ਰੂਰੀ ਐ ਖਾਣੇ,
ਉਹ ਨੀ ਖਾਦਾ ਜੀ,
ਹੈਂ,
ਉਹ ਨੀ ਖਾਂਦਾ ਜੀ ਆਂਡੇ
ਕਦੀ ਛੱਡ ਦਿੰਦਾ ਕਦੀ ਖਾਣ ਲੱਗ ਜਾਂ ਉਹਦਾ ਕੋਈ ਪਤਾ ਨੀ ਲੱਗਦਾ ਕਦੋਂ ਛੱਡ ਦਿੰਦਾ।
ਅੱਛਾ ਜੀ ਅੱਛਾ ਕਦੀ ਖਾ ਲੈਂਦਾ ਕਦੀ ਛੱਡ ਦਿੰਦਾ। ਵਾਹ,
ਹੂੰ,
ਅੱਛਾ ਜੀ, ਮਤਲਬ ਮਹੀਨੇ ਚ ਇੱਕ ਦੋ ਵਾਰੀ ਖਾਂਦਾ ਜੀ।
ਹੈਂ?
ਮੈਂ ਕਿਹਾ ਮਹੀਨੇ ਚ ਇੱਕ ਦੋ ਵਾਰੀ ਖਾਂਦਾ।
ਹਾਂ ਮਹੀਨੇ ਚ ਇੱਕ ਦੋ ਵਾਰੀ ਉਹਨੂੰ ਡੀਪ ਵਾਲੀ ਬ੍ਰੈਡ ਪਸੰਦ ਹੈ।
ਅੱਛਾ ਬ੍ਰੈਡ ਖਾ ਲੈਂਦਾ ਹੋਣਾ,
ਵਾਲੀ ਬ੍ਰੈਡ ਬਣਾ ਕੇ, ਕਿੰਨੀ ਉਹ ਖਾਂਦਾ ਓਕੇ ਜੀ ਬਾਏ,